ਹੈਲੋ, ਹਾਂਜੀ ਜੀ ਸਤਿ ਸ਼੍ਰੀ ਅਕਾਲ ਜੀ।
ਹਾਂਜੀ, ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਹੈ?
ਵਧੀਆ, ਤੁਸੀਂ ਸੁਣਾਓ?
ਮੇਰਾ ਵੀ ਬਹੁਤ ਵਧੀਆ ਜੀ, ਮੈਂ ਕਿਹਾ ਕਿੰਨੇ ਦਿਨ ਹੀ ਹੋ ਗਏ ਤੁਹਾਨੂੰ ਕੋਲ ਮਿਲਾਉਂਦੀ ਪਈ ਸੀ। ਲੱਗਦੀ ਹੀ ਨਹੀਂੀ ਸੀ ਪਈ ਕੋਲ, ਅੱਜ ਮੈਂ ਅੱਜ ਬੜੀ ਮੁਸ਼ਕਿਲ ਲੱਗੀ ਹੈ।
ਅੱਛਾ, ਨੈਟਵਰਕ ਦੀ ਹੋਣੀ ਆ ਨਾ ਕੋਈ ਦਿੱਕਤ
ਹਾਂਜੀ-ਹਾਂਜੀ ਨੈਟਵਰਕ ਦੀ ਦਿੱਕਤ ਮਤਲਬ ਕੀ ਤੁਹਾਨੂੰ ਈ ਨੀ ਲੱਗ ਰਈ। ਹੋਰ ਕਿਸੇ ਨੂੰ ਮੈਂ ਕੀਤਾ ਸੀ ਤੇ ਉੱਥੇ ਤੇ ਹੋ ਗਈ ਕਾਲ ਮੇਰੀ ਪਰ ਤੁਹਾਡੇ ਵੱਲ ਲੱਗ ਹੀ ਨ ਰਹੀ ਸੀ। ਮੈਂ ਕਿਹਾ ਪਤਾ ਨੀ ਕੀ ਦਿੱਕਤ ਹੋ ਗਈ ਹੈ।
ਹਾਂ ਹੋ ਸਕਦੀ ਕੋਈ ਦਿੱਕਤ ਹੋਏਗੀ ਹੋਰ ਸੁਣਾਓ ਤੁਸੀਂ ਠੀਕ ਆ
ਹਾਂਜੀ- ਹਾਂਜੀ ਵਧੀਆ ਤੁਸੀਂ ਸੁਣਾਓ ਹੋਰ ਕਿੱਦਾਂ ਘਰ ਸਭ ਵਧੀਆ
ਸਭ ਵਧੀਆ ਘਰ ਬੱਚੇ ਗਏ ਪਏ ਨੇ। ਦਰਾਨੀ ਦੇ ਜਰਾ, ਭੂਆ ਦੇ ਘਰ ਰੌਣਕ ਖਤਮ ਹੋਈ ਦੀ ਹੈ ਬਸ
ਅੱਛਾ- ਅੱਛਾ- ਅੱਛਾ ਬੱਚੇ ਗਏ ਹੋਏ ਘੁੰਮਣ ਗਏ ਬੱਚੇ ਬੂਆ ਕੋਲ
ਹਾਂਜੀ- ਹਾਂਜੀ ਆ ਜਾਣਗੇ ਵੀਹ ਤਰੀਕ ਤੱਕ ਆ ਜਾਣਗੇ।
ਹਾਂਜੀ ਹਾਂਜੀ ਛੁੱਟੀਆਂ ਵਿੱਚ ਬੱਚੇ ਜਾਂ ਭੂਆ ਘਰ ਜਾਂ ਭੂਆ ਬੱਚਿਆਂ ਵਲ ਮਾਮਿਆਂ ਘਰ ਬਸ ਇਹੀ ਲੱਗਿਆ ਦਾ ਜੇ ਕੰਮ।
ਹਾਂਜੀ-ਹਾਂਜੀ ਛੁੱਟੀਆਂ ਹੋਈ ਦੀਆਂ ਨਾ ਜੂਨ ਦੀਆਂ ਚੱਲ ਪੈ ਗਆਂ ਹੋਰ
ਹਾਂਜੀ ਸਾਡੇ ਵੀ ਮੇਰੇ ਵੀ ਬੱਚੇ ਵੱਡੇ ਹੋ ਗਏ ਆ ਲੇਕਿਨ ਫੇਰ ਵੀ ਕਹਿੰਦੇ ਅਸੀਂ ਘੁੰਮਣ ਜਾਣਾ ਸਾਨੂੰ ਭਾਵੇਂ ਇੱਕ ਦਿਨ ਲਈ ਲਿਜਾਓ ਚਾਹੇ ਦੋ ਦਿਨ ਲਈ ਲਿਜਾਓ। ਅਸੀਂ ਵੀ ਘੁੰਮਣ ਜਾਣਾ, ਮੈਂ ਕਿਹਾ ਚਲੋ ਕੋਈ ਨੀ ਫੇ ਘੁਮਾ ਲਿਆਵਾਂਗੇ।
ਅਸੀਂ ਵੀ ਸਲਾਹ ਬਣਾਈ ਅਗਲੇ ਹਫ਼ਤੇ ਜਾਵਾਂਗੇ ਅਸੀਂ ਹੇਮਕੁੰਡ ਸਾਹਿਬ ਦੀ ਸਲਾਹ ਬਣਾਈ ਦੀ ਐ, ਬਸ ਤਿਆਰੀਆਂ ਕਰਦੇ ਹੋਏ ਆ। ਹਾਂਜੀ ਤੁਸੀਂ ਵੀ ਚੱਲੋ।
ਬਸ ਥੋੜੀ ਛੋਟੇ ਕਾਕੇ ਦੀ ਤਬੀਅਤ ਨੀ ਸੀ ਠੀਕ ਇਸ ਕਾਰਨ ਉਹਨਾਂ ਨੇ ਪਹਿਲਾਂ ਦੋਨਾਂ ਭਰਾਵਾਂ ਨੇ ਤਾਂ ਸਲਾਹ ਬਣਾਈ ਹੋਈ ਸੀ। ਜਾਣ ਦੀ ਬਸ ਥੋੜੀ ਓਦੀ ਤਬੀਅਤ ਖ਼ਰਾਬ ਹੋਣ ਕਰਕੇ। ਸ ਫਰ ਦਵਾਈ ਲੈਣ ਜਾਣਾ ਓਦੀ ਦਖਾਣ ਜਾਣਾ।
ਹਾਂਜੀ।
ਹੁਣ ਥੋੜੀ ਵੀਕਨੈਸ ਵੀ ਹੋ ਗਈ ਜ਼ਿਆਦਾ ਹੀ।
ਉਹੀ ਹੋ ਗਈ ਹੋਏਗੀ। ਜਿਆਦਾ ਦਿੱਕਤ ਹੋ ਜਾਂਦੀ ਫਾਸਟ ਫੂਡ ਖਾਣ ਦੇ ਨਾਲ ਹੋ ਜਾਂਦੀ ਦਿੱਕਤ।
ਹਾਂਜੀ ਹਾਂਜੀ ਬਸ ਉਹੀ ਨਾ ਹੋ ਗਈ ਦਿੱਕਤ ਫੇਰ ਉਹ ਇਕ ਦਮ ਉਲਟੀਆਂ ਆਉਂਦੀਆਂ ਜ। ਨਾ ਉਹਦੇ ਨਾਲ ਸਰੀਰ ਕਮਜ਼ੋਰ ਹੋ ਗਿਆ ਉਦਾ ਮਤਲਬ ਚੱਕਰ ਆ ਜਾਂਦਾ ਹਜੇ ਵੀ ਉਨੂੰ।
ਹਮ, ਕਮਜ਼ੋਰੀ ਨਾਲੇ ਗਰਮੀ ਜਿਆਦਾ ਏ।
ਹਾਂ, ਹਾਂਜੀ- ਹਾਂਜੀ ਉਹ ਡਾਕਟਰ ਨੇ ਵੀ ਕਿਹਾ ਕਹਿੰਦੇ ਓਹ ਨਹੂੰ ਵਾਲੀ ਤੇ ਦਵਾਈ ਚਲੋ ਜੜੋ ਇਨਫੈਕਸ਼ਨ ਵਾਲੀ ਤੇ ਉਹਨਾਂ ਨੇ ਬੰਦ ਕਰ ਦਿੱਤੀ। ਉਹ ਤਾਕਤ ਦੀ ਦੇਣਗੇ ਹੁਣ ਦਵਾਈ ਤਾਕਤ ਦੀ ਫੇਰ ਉਹ ਮੇਰਾ ਦੇਵਰ ਲਗਿਆ। ਗਿਆ ਹੋਇਆ ਕੈਮਿਸਟ ਦੀ ਦੁਕਾਨ ਤੇ ਉਹ ਕਹਿਣ ਲੱਗਾ ਬੀਜੀ ਤਾਕਤ ਦੀ ਦਵਾਈ ਨਾਲੋਂ ਤੁਸੀਂ ਤਾਕਤ ਦੀਆਂ ਚੀਜ਼ਾਂ ਖੁਆਓ ਇਹਨੂੰ ਉਹ ਜਿਆਦਾ ਵਧੀਆ। ਹਮ, ਵੈਸੇ ਉਹਨਾਂ ਨੇ ਇੱਕ ਕੈਪਸੂਲ ਦੇ ਦਿੱਤਾ ਦੁੱਧ ਨਾਲ ਖਾਣ ਲਈ ਲੇਕਿਨ ਕਹਿੰਦੇ ਨਾਲ ਇਹਨੂੰ ਫਰੂਟ ਵਗੈਰਾ ਜਿੰਨਾ ਵੀ ਖਵਾਓਗੇ ਜੂਸ ਪਿਆਓ। ਨਾਰੀਅਲ ਪਾਣੀ ਵਗੈਰਾ ਜੂਸ ਵਗੈਰਾ ਦਿਓ।
ਹਮ, ਅੱ ਹਾਂ ਚਲੋ ਸਹੀ ਹੈ।
ਤੁਸੀਂ ਹੋਰ ਕੀ ਕਰਦੇ ਪਏ ਸੀ।
ਅਸੀਂ ਕੁਛ ਨੀ ਉਸ ਗੁੜੀਆਂ ਕਹਿੰਦੀ ਪਈ ਸੀ ਮੰਮਾ ਮੇਰਾ ਸੂਟ ਸੀਦੋ ਉਹੀ ਅਸੀਂ ਇੰਡੀਆ ਮੀ ਦੋ ਵਜੇ
ਕਰ ਲੈਂਦੇ ਹੋ।
ਹਾਂਜੀ- ਹਾਂਜੀ ਪਹਿਲਾਂ ਸਵੇਰੇ ਆਪਣਾ ਕਮੀਜ਼ ਸੀਤਾ ਏ ਅਤੇ ਹੁਣ ਆਈ ਏ ਜੋਬ ਉਤੋਂ ਦੀ ਕਹਿੰਦੀ ਮੰਮਾ ਮੇਰਾ ਤੇ ਸੀਤਾ ਨੀ ਜੇ ਮੈਂ ਕਿਹਾ ਚੱਲੋ ਹੁਨੇ ਠਹਿਰ ਕੇ ਸੀ ਦਾਂਗੇ। ਹੁਣ ਉਹ ਵੀ ਸੀ ਲੈਂਦੀ ਏ। ਥੋੜਾ ਬਹੁਤਾ ਮੈਂ ਕਰ ਉਨੇ ਕਰ ਲਿਆ ਸੀ ਤੇ ਹੁਣ ਮੈਂ ਕਰਦੀ ਪਈ ਸੀ। ਇਹਨੇ ਜਡਾ ਫੋਨ ਵਜਆ ਮੈਂ ਕਿਹਾ ਚਲ ਮੈਂ ਫੋਨ ਸੁਣਨਾ ਵਾਂ ਤੇ ਜਾ
ਜ ਤੁਹਾਡੇ ਘਰ ਆਏ ਸੀ ਤੁਹਾਡੀ ਕੁੜੀਆਂ ਨੇ ਕੋਟ ਚਰਚ ਪਾਇ ਦਾ ਸੀ ਬਹੁਤ ਵਧੀਆ ਲੱਗਿਆ ਸੀ ਮੈਨੂੰ ਪਾਇਆ ਹੋਇਆ।
ਹਾਂ ਓ ਵੀ ਓਨੇ ਆਪ ਆਪ ਹੀ ਸੀਤਾ ਸੀ ਉਹ ਵੀ ਓਨੇ।
ਹਾਂਜੀ ਮੇਰੀ ਗੁੜੀਆ ਸੀ ਲੈਂਦੀ ਕਹਿੰਦੀ-ਕਹਿੰਦੀ ਨਹੀਂ ਮੰਮਾ ਮੈਂ ਮਾਸੀ ਨੂੰ ਕਹਿੰਣਾ ਮੇਰਾ ਕੱਲਾ ਜ ਕਮੀਜ਼-ਕਮੀਜ਼ ਚੀਦੋ। ਓਅ ਮੈਂ ਕਿਹਾ ਜਾਈ ਮਾਸੀ ਘਰ ਆਪਣੇ ਆਪ ਹੀ ਆਪਣਾ ਓਨਾਂ ਨੂੰ ਕਈ ਤਾਂ ਸੀ ਦੇਣਗੇ।
ਨਹੀਂ-ਨਹੀਂ ਸੀ ਦਾਂਗੇ ਕੋਈ ਗੱਲ ਨੀ। ਹੋਰ ਸੁਣਾਓ?
ਕਹਿ ਰਹੀ ਜੋ ਮੇਰੀ ਭੈਣ ਨੇ ਪਾਇਆ ਸੀ ਬਹੁਤ ਵਧੀਆ ਲੱਗਦਾ ਪਿਆ ਸੀ ਆਂਟੀ ਨੂੰ ਕਵਾਂਗੀ ਇੱਕ ਮੇਰਾ ਵੀ ਸੀ ਸੀਦੋ ਹਾਂਜੀ ਹਜੀ ਤਾਂ ਉਹਦੀ ਵ ਸਾਡੀ ਮੰਮੀ ਵੀ ਸੀ ਲੈਂਦੀ ਆ। ਆਪ ਵੀ ਸ ਲੈਂਦੀ ਆ ਉਹਦੀ ਕਜਨ ਸਿਸਟਰ ਵੀ ਸੀ ਲੈਂਦੀ ਹੈ। ਪਰ ਉਹਨੂੰ ਥੋੜਾ ਬ ਲੱਗਿਆ ਆਪਣੀ ਉਹਦਾ। ਤੇ ਕਹਿਣ ਲੱਗੀ ਮੈਂ ਵੀ ਇਥੋਂ ਆਵਾਂਗੇ ਆਂਟੀ ਕੋ ਉਹਨਾਂ ਕੋਲ ਮੈਂ ਕਿਹਾ ਚਲੋ ਕੋਈ ਨੀ ਤੁਸੀਂ ਵੀ। ਸਵਾਲਾਂ ਨਾ ਸੀਂਦੇ ਆ ਮੈਂ ਕਿਹਾ ਉਹ ਨੇ ਮੈਨੂੰ ਲੱਗਦਾ ਸੁਣਿਆ ਸੀ ਮੈਂ ਕੋਰਸ ਕੀਤਾ ਹੋਇਆ ਉਹਨਾਂ ਨੇ।
ਹਮ- ਹਮ ਹੋਰ ਸੁਣਾਓ ਬਾਕੀ ਘਰ ਸਭ ਠੀਕ।
ਹਾਂਜੀ, ਘਰ ਸਭ ਵਧੀਆ ਬਸ। ਗਰਮੀ ਨੇ ਪਰੇਸ਼ਾਨ ਕੀਤਾ ਤ ਥੋੜਾ ਬਹੁਤਾ ਗਏ ਸੀ ਅੱਜ ਵੀ ਬਾਜ਼ਾਰ। ਅੱਸੀ ਗਏ ਥੋੜ੍ਹੀ ਦੇਰ ਲਈ ਰਾਹ ਰਾਹ ਤੇ ਛਬੀਲ ਲੱਗੀ ਦੀ ਹੈ ਠੰਡੇ ਪਾਣੀ ਦੀ। ਦੀ ਮਿੱਠੇ ਪਾਣੀ ਦੀ।
ਅੱਛਾ। ਉਹੀ ਮੌਸਮ ਉਹੀ ਹੈ। ਬਪ ਬਾਈ ਦੇ ਦਿਹਾੜੇ ਵੀ ਚੱਲ ਰਹੇ ਆ ਨਾ ਇਸ ਕਰਕੇ ਇਸ ਕਰਕੇ ਵੀ ਥੋੜਾ
ਜਾਣਾ ਤਾਂ ਨਹੀਂ ਸੀ ਅੱਜ ਗਰਮੀ ਬਹੁਤ ਸੀ ਮੈਂ ਕਿੱਧਰੇ ਵੀ ਨਹੀਂ ਸੀ ਜਾਣਾ ਬਸ ਓ ਮੈਂ ਆਪਣੀ। ਰਾਣੀ ਦੀ ਕੁੜੀ ਨੂੰ ਛੋਟੀ ਵਾਲਲੀ ਨੂੰ ਫੋਨ ਕੀਤਾ ਸੀ ਮੰਮੀ ਗਈ ਆਈ ਹੈ ਮੈਂ
ਅੱਛਾ
ਤੇ ਫੇਰ ਮੈਂ ਗੱਲ ਕਰ ਰਹੀ ਸੀ ਤਾਂ ਮੈਂ ਓਦੇ ਨਾਲ ਸਾਡਾ ਬਹੁਤ ਪਿਆਰ ਹੈ ਮੈਂ ਉਹਨੂੰ ਡੋਣ ਡੂਣ ਕਹਿ ਰਹੀ ਸੀ ਤੇ ਉਹ ਕਹਿ ਰਹੀ ਚਾਚੀ ਮੈਂ ਅਜ ਤਾਂ ਠੀਕ ਨੀ ਮੈਂ ਕਿਹਾ ਕੀ ਹੋ ਗਿਆ ਕਹਿੰਦੀ ਮੇਰੇ ਸਫ਼ਾਈਆਂ ਕਰਦੀ ਪਈ ਸੀ ਮੇਰੇ ਨੱਕ ਚ ਇਕਦਮ ਬੋਅ ਜ਼ਿਆਦਾ ਖੂਨ ਨਿਕਲ ਗਿਆ। ਧਰਤੀ ਸਾਰੀ ਜ਼ਮੀਨ ਭਰ ਗਈ ਹਾਂ।
ਹਾਂ।
ਨਖਸੀਰ ਫੁੱਟ ਗਈ। ਕੇਅ ਰਈ ਮੈਂ ਕੋ ਬੋਲਿਆ ਵੀ ਨੀ ਜਾਂਦਾ ਪਿਆ ਮੈਨੂੰ ਬਹੁਤ ਜ਼ਿਆਦਾ ਖੂਨ ਨਿਕਲਿਆ ਮੇਰੇ ਅੰਦਰੋਂ।
ਹੂੰ ਅ
ਆਪਣੀ ਗੁੜੀਆਂ ਨੂੰ ਕਿਹਾ ਮੈਂ ਕਿਹਾ ਚੱਲ ਆਪਾਂ ਦੇਖਣ ਚੱਲਦੇ ਆ। ਫਿਰ ਮੈਂ ਉਹਦੇ ਲਈ ਘਰੋਂ ਗੂੰਦ ਕਰਨਾਉਣ ਨੂੰ ਲੈ ਗਈ ਸੀ ਕਿਉਂਕਿ ਉਹਦੀ ਮੰਮੀ ਨੀ ਇੱਥੇ ਹੈਗੀ ਤੇ ਮੈਂ ਗੂੰਦ ਤੇ ਸ਼ਰਬਤ ਬਣਾ ਕੇ ਲੈ ਗਈ ਸੀ।
ਅੱਛਾ-ਅੱਛਾ। ਨਈ ਵੀ ਗਰਮੀ ਹੈ ਈ ਬੋਤ ਇਹਦੇ ਪਿੱਛੇ ਬਾਰਿਸ਼ਾਂ ਪਈਆਂ ਤੇ ਮੌਸਮ ਸਈ
ਕਿ ਤੇਰੀ ਮੰਮੀ ਏਨੇ ਦੀਨਾ ਲਈ ਗਈ ਕਿਉਂ ਤੈਨੂੰ ਛੋੜ ਕੇ?
ਨਈ-ਨਈ ਵੀ ਅੱਜ ਕੱਲ ਦੇ ਬਈ ਹਾਂ ਅੱਜ-ਕੱਲ ਨੀ ਅੱਜ-ਕੱਲ ਤੇ ਦੋ-ਚਾਰ ਦਿਨਾਂ ਲਈ ਜਾਓ ਪਹਿਲੋਂ ਆਇਆ ਸੀ।
ਹਾਂ ਨਈ ਨਾ ਦੇਖੋ ਚਿਰ ਤੇਰ ਤੇ ਘਰ ਛੋੜ ਗਈ ਆਦਮੀ ਕੰਮ ਤੇ ਜਾਂਦਾ ਤੂੰ ਮਤਲਬ ਕਿ ਦੇਖੋ ਕਰਦੇ ਆ ਘਰਦ ਵੀ ਕਰਦੇ ਆ ਲੇਕਿਨ ਉਹ ਆਪਣੇ ਟਾਈਮ ਟੇਬਲ ਅਨੁਸਾਰ ਕਰਨਗੇ ਨਾ ਹੁਣ ਆਪਾਂ ਸੱਤ ਵਜੇ ਕੰਮ ਜਾਣਾ ਉਹ ਅੱਠ ਵਜੇ ਉੱਠਦੇ ਆ ਤੇ ਫਿਰ ਉਹ
ਨਈ। ਨਈ-ਨਈ ਬੱਚਾ ਫੇਰ ਬੱਚੇ ਜੇ ਛੋਟੇ ਹੋ ਹੋਣ ਨਾ ਬੱਚਾ ਵੀ ਹੈਗਾ ਵੀ ਬਾਈਆਂ ਤੇ ਤੇਈਆਂ ਚੌਵੀਆਂ ਸਾਲਾਂ ਉਹ ਤੇ ਸਾਂਭ ਲਏਗਾ, ਜਿਹੜਾ ਬੱਚਾ ਸੋਲਾਂ ਸਤਾਰਾਂ ਸਾਲਾਂ ਦਾ ਆਏਗਾ ਉਹ ਕਿੱਥੇ ਕਰ ਪਾਏਗਾ ਉਹ ਨਹੀ ਕਰ ਪਾਏਗਾ
ਫੇਰ ਉਤੋਂ, ਉੱਤੋਂ ਗਰਮੀ ਵੀ ਇੰਨੀ, ਕੋਈ ਕਹਿਣ ਦੀ ਹਦ ਨਹੀਂ
ਹਾਂਜੀ -ਹਾਂਜੀ ਨਹੀਂ ਇਹ ਤੇ ਮ ਮਾਂ- ਪਿਓ ਨੂੰ ਸਮਝ ਆਉਣੀ ਚਾਹੀਦੀ ਵੀ ਅਸੀਂ ਆਪਣੇ ਬੱਚੇ ਨੂੰ ਛੱਡ ਕੇ, ਅਸੀਂ ਨਹੀ ਜਾ ਸਕਦੇ ਮੈਂ ਆਪਣੇ ਬੱਚਿਆਂ ਨੂੰ ਨਹੀ ਛੱਡ ਕੇ ਜਾ
ਨਾ- ਨਾ ਮੈਂ ਤੇ ਬਈ ਆਪਣੇ ਬ ਮਤਲਬ ਜਦ ਜਾਂਦੀ ਸੀ ਆਪਣੇ ਬੱਚੇ ਨਾਲ ਲੈ ਕੇ ਜਾਂਦੀ ਸੀ ਅਗਰ ਕੋਈ ਐਮਰਜੈਂਸੀ ਕੰਮ ਇੱਕ ਦੋ ਦਿਨ ਲਈ ਪੈ ਗਿਆ ਤਦ ਛੋੜ ਕੇ ਜਾਣਾ ਵਰਨਾ ਕਦੇ ਵੀ ਨਹੀਂ
ਇਕ ਅੱਧੇ ਦਿਨ ਲਈ ਜਾਣਾ ਹੋਏ ਤਾਂ ਚਲੇ ਗਏ, ਵਰਨਾ ਨਹੀਂ ਵੇਸ ਮੈਂ ਨਹੀਂ ਛੋੜ ਕੇ ਜਾ ਸਕਦੀ, ਕਹਿੰਦੇ ਨੇ, ਆਉਂਦੇ ਨੇ ਫੋਨ
ਤੁਹਾਡਾ ਮਤਲਬ ਇਹ ਥੋੜ੍ਹੀ ਤੁਹਾਨੂੰ ਰਸੋਈ ਕਰਨੀ ਆਉਂਦੀ ਹੈ ਤੁਸੀਂ ਆਪਣਾ ਬੱਚੇ ਦੇ ਸਿਰ ਤੇ ਬਾਈ- ਪੱਚੀ ਦਿਨ ਲਈ ਘਰ ਛੋੜ ਦਿਓ
ਨਹੀਂ- ਨਹੀਂ ਵੀ ਅੱਠ ਅੱਜ ਕੱਲ ਤੇ ਅੱਠ- ਦਸ ਦਿਨ ਹੀ ਬੜੇ ਹੋ ਜਾਂਦੇ ਬਈ
ਹਾਂ, ਸਾਰੇ ਬੋਲਦੇ ਪਏ ਹੁਣ ਮੈਂ ਕਿਹਾ ਤੁਸੀਂ ਬੋਲਣਾ ਨਹੀ, ਪਹਿਲਾਂ ਕਿਉਂ ਨੀ ਬੋਲਿਆ, ਕਹਿੰਦੇ ਅਸੀ ਕੀ ਕਰੀਏ ਥੋੜਾ ਬਹੁਤਾ ਧਿਆਨ ਰਾਦ ਜੀ, ਉਹ ਤੁਸੀਂ ਚਲੇ ਗਏ ਤੁਹਾਡਾ ਡਰ ਲੱਥ ਗਿਆ, ਉਹ ਫਿਰ ਕੀਹਦੀ ਮੰਨਦੀ ਕਿਸੇ ਦੀ ਵੀ ਨੀ ਮੰਨਦੀ
ਹਾਂਜੀ- ਹਾਂਜੀ ਬਾਕੀ ਬੱਚਿਆਂ ਨਾਲ ਲੈ ਕੇ ਨੇ ਹਨਾ
ਹਾਂਜੀ ਆਪਣੀ ਵੱਡੀ ਨੂੰ, ਛੋਟੀ ਨੂੰ ਦੋਨਾਂ ਨੂੰ ਲੈ ਗਈ ਵੀ ਨਿਚੋੜ ਕੇ ਜਾਣਾ ਪਏ, ਉਹ ਕਹਿ ਰਹੀ ਅੱਧੀ ਵੀ ਨੀ ਰਹੀ
ਉਹ ਤੇ ਹੈ ਹੀ, ਬੱਚਿਆ ਨੂੰ ਵੀ ਆਪਣਾ। ਬਈ ਕੀ ਕੁੱਝ ਕਰੇ, ਘਰ ਦਾ ਕੰਮ ਕਰੇ ਕਿ ਆਪਣਾ ਇੰਜੋਏ ਕਰੇ।
ਹਾਂ, ਫੇਰ ਹੁਣ ਉਹਨੂੰ ਮੈਂ ਕਿਹਾ ਮੈਂ ਕਿਹਾ ਤੂੰ ਵੱਡੀ ਮੰਮੀ ਕੋਈ ਖਾਣਾ ਖੂਣਾ ਖਾ ਲੈ, ਕੋਈ ਗੱਲ ਨੀ। ਤੇ ਹੁਣ ਉਹ ਵੀ ਬਣਾ ਕੇ ਦਿੱ ਖਾਣਾ ਨਹੀ ਬਣਾ ਕੇ ਦਿੱਤਾ ਫਿਰ ਸਗੋਂ ਉਹਦੀ ਦਾਦੀ ਚਾਚੀ ਵੀ ਹੈ ਉਹ ਵੀ ਲੈ ਆਈ ਜਲਦੀ- ਜਲਦੀ ਖੂੰਦਕਾਂ ਦਾ ਦੁੱਧ ਬਣਾ ਕੇ ਛੇਤੀ- ਛੇਤੀ ਲੈ ਕੇ ਆਏ
ਹਾਂਜੀ- ਹਾਂਜੀ ਉਸ ਟਾਈਮ ਮਿੱਟੀ ਸੰਘਾ ਦੇ, ਨਹੀਂ- ਨਹੀਂ ਮਿੱਟੀ ਸੰਘਾ ਦਿੰਦੇ ਨੇ ਮ ਗਮਲੇ
ਪਤਾ ਨੀ ਜੀ, ਮੈਂ ਕਿਹਾ ਹੁਣ ਦੁਬਾਰਾ ਜਿਹੜਾ ਬਣਦਾ ਤੇ ਹੁੰਦੀ ਨੀ ਦਿੱਕਤ ਦੁਬਾਰਾ ਹੋਏਗੀ ਤੇ ਤੂੰ ਮਿੱਟੀ ਚੁੰਘ ਲਈ
ਹੋਰ ਗਮਲੇ ਵਿੱਚੋਂ ਮਿੱਟੀ ਗਮਲੇ, ਗਮਲੇ ਹੁੰਦੇ ਉਹਦੇ ਚੋਂ ਗਿੱਲੀ ਮਿੱਟੀ ਲੈਂਦੀ ਤੇ ਉਹ ਸੁੰਘ ਲੈਂਦੀ
ਹਮ ਬਸ ਨਹੀਂ ਉਹ ਤਾਂ ਫਿਰ, ਉਹਦੀ ਵੱਡੀ ਮੰਮੀ ਕਹਿ ਰਹੀ ਸੀ ਕਿ ਮੈਂ ਤਾਂ ਪੂਰੇ ਦੋ ਘੰਟੇ ਪਤਾ ਨੀ ਉਹਨੂੰ ਪਾਣੀ ਦੇ ਵਿੱਚ ਉਹਦਾ ਸਵੇਰੇ ਰੱਖੀ ਰੱਖਿਆ ਮਰੂਕ ਨਹੀਂ ਰਿਹਾ ਸੀ ਫਿਰ ਬਲਕਿ ਦਵਾਈ ਵੀ ਲਿਆ ਕੇ ਦਿੱਤੀ, ਉਹਨਾ ਨੇ ਫਿਰ ਰੈਸਟ ਵਾਲੀ ਦਵਾਈ ਦੇ ਦਿੱਤੀ ਨਾ
ਹੂੰ-ਹੂੰ
ਰੈਸਟ ਕਰੇਗੀ ਤਾਂ ਠੀਕ ਹੋ ਜਾਏਗੀ
ਹਾਂ ਉਹ ਗਰਮੀ ਕਾਰਨ ਹੋ ਗਿਆ ਨਾ ਕੁਛ ਉਂਝ ਵੀ ਗਰਮੀ ਹੈ ਤੇ ਕੁਛ ਹੁੰਦੀ ਵੀ ਵਿਚਾਰਾ ਬੱਚਾ ਗਰਮੀ ਦੇ ਵਿੱਚ ਕੰਮ ਕਰਦਾ ਰਿਹਾ, ਇਸ ਕਰਕੇ ਵੀ ਦਿੱਕਤ ਹੋਈ ਨਾ ਠੰਡਾ ਠੁੰਡਾ ਉਹਨਾ ਨੂੰ ਠੰਡੀਆਂ ਚੀਜ਼ਾਂ ਹੀ ਦੇਣ ਜਿਆਦਾ
ਹਾਂਜੀ -ਹਾਂਜੀ ਮਨਾ ਕਰਕੇ ਨਾ ਚਾਹ ਤਾਂ ਮੈਂ ਦੋ ਟਾਈਮ ਹੀ ਪੀਂਦੀ ਸੀ, ਪਰ ਉਹ ਵੀ ਅਸੀਂ ਮਨਾ ਕਰ ਦਿੱਤੀ ਕਿ ਨਹੀਂ ਪੀਣੀ
ਹਾਂ ਇੱਕ ਟਾਈਮ ਵੀ ਨਾ ਪੀਵੇ
ਹਮ, ਫਿਰ ਮੈਂ ਬੋਤਲ ਚ ਬਣਾ ਕੇ ਮੈਂ ਕਿਹਾ ਹੁਣ ਦੋ ਵਾਰੀ ਪੀ ਲਈ ਤੇ ਜੇ ਤੇਰੇ ਕੋਲ ਹੈਗੀ ਹੈ ਗੋਂਡ ਠੀਕ, ਨਹੀਂ ਹੈਗੀ ਤੇ ਮੈਂ ਕੱਲ ਫਿਰ ਭੇਜ ਦਵਾਂਗੀ
ਹਾਂ ਨਹੀਂ -ਨਹੀਂ
ਹਾਂ, ਇਹ ਤੇ ਮ ਫੋਨ ਕਰਨਾ ਚਾਹੀਦਾ ਨਾ ਮੰਮੀ ਨੂੰ ਵੀ ਚੱਲ ਵਾਪਸ ਆ ਜਾਣ
ਨਹੀਂ ਓਨੀ ਇੰਨੀ ਤੇਜ਼, ਬਹੁਤ ਤੇਜ਼ ਨੇ ਛੱਬੀ ਤਰੀਕ ਦੀ ਟਿਕਟ ਕਰਵਾਈ ਉੱਧਰੋਂ ਮੈੰ ਛੱਬੀ ਨੂੰ ਵਾਪਸ ਆਵਾਂਗੇ ਮੈਂ ਕਿਹਾ ਫੇਰ ਉਨੱਤੀ ਨੂੰ ਕਰਵਾਉਂਦੇ, ਛੱਬੀ ਨੂੰ ਕਾਹੇ ਆਉਣਾ, ਉਨੱਤੀ ਨੂੰ ਆਉਂਦੇ ਤੀਹ ਨੂੰ ਰੈਸਟ ਕਰਦੇ ਤੇ ਫਿਰ ਸਕੂਲ ਜਾਂਦੇ
ਹ ਹਾਂ ਇਹ ਵੀ ਗ ਗੱਲ ਠੀਕ ਹੈ ਤੁਹਾਡੀ ਵੀ ਹਾਂ
ਕੀ ਕਛੂਆ ਫੜਿਆ ਖੁਡ 'ਚ, ਹਾਂਜੀ
ਹੋਰ ਸੁਣਾਓ
ਹਾਂਜੀ- ਹਾਂਜੀ ਵਧੀਆ- ਵਧੀਆ
ਵਧੀਆ ਹੀ ਚਾਹੀਦਾ
ਹਾਂਜੀ ਹੋਰ ਘਰ ਸਭ ਵਧੀਆ-
ਹਾਂਜੀ ਘਰ ਸਭ ਵਧੀਆ-
ਹਾਂਜੀ ਹਾਂ ਉਹ ਇੱਕ ਮੈਂ ਤੁਹਾਡੇ ਕੋਲ ਰੈਸਪੀ ਵੀ ਪੁੱਛਣੀ ਸੀ ਉਹ ਜਿਹੜੀ ਤੁਸੀਂ ਬਣਾਉਂਦੇ ਨੀ ਵੇਸਣ ਦੀ ਉਬਾਲ ਕੇ ਵੇਸਣ, ਕੀ ਬੋਲਦੇ ਉਹਨੂੰ ਕੀ ਬੋਲਦੇ ਉਹਨੂੰ, ਹਾਂ ਗੱਟੇ ਬੋਲਦੇ ਗੱਟੇ ਹਾਂਜੀ- ਹਾਂਜੀ, ਉਹ ਤੁਸੀਂ ਕਿੱਦਾਂ ਬਣਾਉਦੇ
ਉਹ ਪਤਾ ਕੀ ਕਰਨਾ ਹੈ ਬੇਸਣ ਦੇ ਵਿੱਚ ਨਾ ਥੋੜ੍ਹਾ ਘਿਓ ਮੋਨ ਵਾਂਗੂ ਜਿਵੇਂ ਮੋਨ ਨਹੀਂ ਬਣਾਉਂਦੇ ਘਿਓ ਪਾਉਣਾ ਉਹਦੇ 'ਚ, ਵੀ ਪਿਆਜ ਪਾ ਕੇ ਕੱਟ ਕੇ ਪਿਆਜ ਪਿਆਜ ਬੇਸਣ ਦੀ ਜਿਵੇਂ ਬੇਸਣ ਨੀ ਬਣਾਉਂਦੇ ਉਂਝ ਬਣਾਉਣਾ ਉਹਨੂੰ
ਹਾਂਜੀ ਇੱਕ ਤੁਸੀਂ ਉਹ ਵੀ ਬਣਾਉਂਦੇ ਸੀ ਨਾ ਪਹਿਲਾਂ ਉਬਾਲ ਕੇ ਬਣਾਉਂਦੇ ਸੀੇ
ਨਹੀ-ਨਹੀ, ਹਾਂ ਇਹਨੂੰ, ਇਹਨੂੰ ਬਰਫ਼ੀ ਵਾਂਗ ਬਣਦਾ ਨਾ ਜਿਵੇਂ ਕੜੀ ਅਸੀਂ ਬਣਾਉਦੇ ਨਾ ਹ ਬੇਸਣ ਘੋਲਣਾ ਪਾਣੀ ਦੇ ਵਿੱਚ ਉਹ ਉਹਨੂੰ ਜ਼ਿਆਦਾ ਟਾਈਮ ਲੱਗਦਾ, ਉਹ ਕਾੜਨਾ ਪੈਂਦਾ ਬਹੁਤ ਜ਼ਿਆਦਾ
ਨਹੀਂ -ਨਹੀਂ ਉਹੀ ਉਹ ਦੂ ਰੇ ਵਾਲਾ ਤੇ ਕਰ ਲਈ ਅਸੀ ਉਹ ਤੇ ਮੈਨੂੰ ਪਤਾ ਤੇਲ ਪਾ ਕੇ ਉਹਦੇ 'ਚ ਜੋ ਮਰਜ਼ੀ ਪਿਆਜ ਲਸਣ ਅਦਰਕ ਰੱਖੇ ਉਹ ਵੀ ਤੁਹਾਡਾ ਵਾਸਤੇ, ਤਾਂ ਉਹ ਮੈਂ ਇਕ ਵਾਰੀ ਤੁਹਾਨੂੰ ਤੂੰ ਦੇਖਿਆ ਸੀ, ਤੁਸੀਂ ਮੇਰੇ ਨਾਲ ਹੀ ਗਏ ਸੀ ਪਤਾ ਨੀ ਕਿੱਥੇ ਮਮਾਂ ਆਪਣੀ ਮੰਮੀ ਦੇ ਘਰ ਗਏ
ਹਾਂਜੀ- ਹਾਂਜੀ ਉਹ ਇਹੀ ਹੈ, ਪਾਣੀ ਦੇ ਵਿੱਚ ਬੇਸਣ ਨੂੰ ਘੋਲ ਲੈਣਾ ਚੰਗੀ ਤਰਾ ਘੋਲ ਕੇ ਬਸ ਭਾਂਡੇ ਤੇ ਥੋੜਾ ਤੇਲ ਲਾ ਕੇ ਉਹਨੂੰ ਗੈਸ ਦੇ ਉੱਤੇ ਤਰ ਕੇ ਉਹਨੂੰ ਕਾਹੜੀ ਜਾਣਾ ਉਹ ਗਾੜਾ ਹੁੰਦਾ
ਹਾਂਜੀ- ਹਾਂਜੀ
ਬਈ ਕੜਛੀ ਰੋਕਨੀ ਨੀ ਹੈਗੀ ਆਪਣੀ, ਉਹ ਗਾੜਾ ਹੋਈ ਜਾਏਗਾ ਉਹੀ ਜਾਏਗਾ ਜਦੋਂ ਤੁਸੀਂ ਵੇਖ ਲਓ ਵੀ ਪਲੇਟ ਦੇ ਵਿੱਚ ਪਾਕੇ ਤੇ ਬਸ ਉਹਨੂੰ ਪਲੇਟ ਦੇ ਵਿੱਚ ਤੇਲ ਜਾਂ ਘਿਓ ਲਾ ਕੇ ਨਾ, ਵਿੱਚ ਪਾ ਦੇਣਾ, ਥੋੜੀ ਦੇਰ ਆਪਣਾ ਠੰਡਾ ਹੋਣ ਦੇਣਾ ਵੀ ਠੰਡਾ ਹੋ ਜੇ ਬਿਲਕੁਲ ਜਿਵੇ ਉਦੋਂ ਓਹਦੇ ਪੀਸ ਕਰ ਲੈਣਾ ਬਰਫ਼ੀ ਦੇ ਤੇ ਬਸ ਫਿਰ ਗ੍ਰੇਵੀ ਜਿਵੇਂ ਅਸੀਂ ਬਣਾਉਂਦੇ ਹਾਂ ਆਮ ਚੀਜ਼ਾਂ ਦੀ ਪਿਆਜ਼ ਟਮਾਟਰ, ਤੇ ਬਸ ਉਸ
ਹਾਂ ਮੈਂ ਖਾਧਾ ਸੀ ਨਾ ਮੈਨੂੰ ਏਦਾਂ ਲਗਿਆ ਕੇ ਪਨੀਰ ਵਰਗਾ ਬਣਿਆ
ਹਾਂਜੀ- ਹਾਂਜੀ, ਚਲੋ ਭ ਭੈਣ ਜੀ ਫੇਰ ਮੈਂ ਨਾ ਅਗਲੀ ਵਾਰੀ ਕਦੀ ਗੱਲ ਕਰਾਂਗੀ ਤੁਹਾਡੇ ਨਾਲ ਠੀਕ ਹੈ।
ਹਾਂਜੀ, ਹਾਂਜੀ, ਹਾਂਜੀ ਠੀਕ ਹੈ ਜੀ ਬਹੁਤ ਵਧੀਆ ਜੀ ਸਤਿ ਸ੍ਰੀ ਅਕਾਲ ਜੀ